ਹੈਲੋ।
ਹ ਹੈਲ ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਪਾਜੀ। ਸਤਿ ਸ੍ਰੀ ਅਕਾਲ ਪਾਜੀ।
ਸਤਿ ਸ਼੍ਰੀ ਅਕਾਲ ਜੀ ਅ ਵਾਜ ਨੀ ਆ ਰਹੀ ਮੇਰੀ।
ਸਾਡਾ ਨੈਟਵਰਕ ਸਲੋਅ ਹੋਯਾ ਥੋੜਾ। ਵਧੀਆ ਜੀ ਵਧੀਆ, ਹੋਰ ਕਾਰ ਪਰਿਵਾਰ ਵਧੀਆ ਤੁਆਡਾ।
ਹਾਂਜੀ ਵਧੀਆ ਨੈਟਵਰਕ
ਜੀ ਨੈਟਵਰਕ ਸਾਡੀ ਪ੍ਰੋਬਲਮ ਆ ਰਹੀ ਐ।
ਤੁਹਾਡੇ ਚ ਜਾਂ ਸਾਡੀ
ਆ ਰਹੀ ਜੀ ਆਵਾਜ਼ ਸਾਫ਼
ਹਾਂਜੀ, ਹੁਣ ਆ
ਤਾਡੀ ਚ ਹੈਗਾ ਜੀ ਤਾਡੀ ਚ, ਹਾਂਜੀ ਆ ਰਹੀ ਆ ਰਹੀ ਐ ਜੀ ਬਿਲਕੁਲ।
ਹਾਂਜੀ।
ਹਾਂਜੀ-ਹਾਂਜੀ। ਮੈਂ ਕੇਹ ਰੇਹਾ ਸੀ, ਤਾਡੇ ਨਾਲ ਗੱਲ ਕਰਨੀ ਚ ਏਕ
ਹਾਂਜੀ ਬੋਲੋ, ਆਹੀ ਇਨਵੇਸ
ਮੈਂ ਕੇਹ ਰੇਹਾ ਸੀ ਤੁਹਾਡੇ ਸਾਬ ਨਾਲ ਹਾਂਜੀ-ਹਾਂਜੀ ਇਨਵੈਸਟ ਬਾਰੇ ਗੱਲ ਕਰਨੀ ਸੀ। ਸਾਡੇ ਸਾਬ ਨਾਲ ਮੈਨੂੰ ਕਿੱਥੇ ਪੈਸਾ ਇਨਵੈਸਟ ਕਰਨਾ ਚਾਹੀਦਾ।
ਅ ਯਾਨੀ ਤੁਹਾਨੂੰ ਫਿਊਚਰ ਆਸਤੇ ਆਪਣਾ ਇਨਵੈਸਟਮੈਂਟ ਕਰਨਾ ਚਾਹੀਦਾ ਏ ਜਿੱਦਾ ਕਿ ਕਈ ਆਪਣੀਂ ਬਈ ਫ਼ੀਸ ਆਸਤੇ ਇਨਵੈਸਟਮੈਂਟ ਕਰਦੇ ਆ। ਬਈ, ਪੈਲੇ ਓ। ਪੈਲੇ ਇਨਵੇਸਟ ਹੀ ਕਰੇਂ, ਅਸੀਂ ਆ ਜਾਂ ਕੇ। ਕਿਵੇਂ ਸਾਨੂੰ ਚਾਹੀਦਾ ਹੁੰਦਾ ਜੇ, ਹੈਲੋ।
ਅੱਛਾ।
ਹਾਂਜੀ, ਜਿਵੇਂ ਹਾਂਜੀ, ਜਿਵੇਂ ਅਸੀਂ ਬਈ। ਫ਼ੀਸਾਂ ਵਿਚ ਬੱਚਿਆਂ ਚ ਇਨਵੈਟ ਕਰਨੇ ਆ। ਬੋਤ ਇਨਵੈਸਟ ਕਰਦੇਂ ਰੇਂਣੇ ਆ ਤਾਂ ਜਾਂ ਕੇ ਅੱਗੇ ਸਾਨੂੰ ਫਿਊਚਰ ਵਿੱਚ ਫ਼ਾਇਦਾ ਹੁੰਦਾਂ ਯਾਂ।
ਨਈ ਓ ਤੇ ਗੱਲ਼ ਸਹੀ ਏ। ਮੈਂ ਤਾਨੂੰ ਇਹ ਚੀਜ਼ ਪੁੱਛ ਰਿਹਾਂ ਕਿ ਮੈਨੂੰ ਪੈਸਾਂ ਕਿੱਥੇ ਇਨਵੈਸਟ ਕਰਨਾਂ ਚਾਹੀਂਦਾ, ਜਿਦੇ ਨਾਲ਼ ਡੱਬਲ ਹੋਵੇਂ।
ਐਹ ਤਾਂ ਫੇਰ ਤੁਆਨੂੰ। ਬਈ ਖੁਦ ਦੇਖਣਾਂ ਚਾਹੀਂਦਾ ਨਾ, ਬਈ ਇਨਵੈਸਟਮੈਂਟ
ਨੀ ਮੈਂ ਤੁਆਡੇ ਕੋਲੋਂ ਸਲਾਹ ਲੈਣਾਂ ਚਾਅ ਰਿਹਾਂ।
ਕੋਈ ਮੱਤਲਬ ਜੋਬ ਵਿੱਚ ਕੋਈ ਇਨਵੈਸਟ ਕਰੋਂ ਨਾ, ਵੀ ਤੁਆਨੂੰ ਫੇਰ ਪੈਸੇ ਅਗਰ
ਨਈ। ਜੇ ਜੋਬ ਵਿੱਚ ਕੇਵੇ ਇਨਵੈਸਟ ਕਰੋਂ ਯਾ ਤਾਂ ਬੰਦਾਂ ਪ੍ਰੋਪਰਟੀ ਤੇ ਇਨਵੈਸਟ ਕਰੇਂਗਾ। ਉਦਾ ਦੋ-ਤਿੰਨ ਸਾਲ ਵੱਧਗੇ। ਤਾਂ ਹੀ ਓਦਾ ਫ਼ਾਇਦਾ ਹੋਏਗਾ ਨਾ ਜੀ, ਪ੍ਰੋਪਰਟੀ ਚ ਅਗਰ ਅਹੀ ਇਨਵੈਸਟ ਕਰਾਂਗੇ ਤੇ ਤਾਂ ਹੀ ਪ੍ਰੋਫਿਟ ਹੋਏਗਾ ਨਾ ਓਦੇ ਚ। ਤੇ ਮੈਂ ਤੁਹਾਡੇ ਕੋਲ ਉਹੀ ਤਾਂ ਪੁੱਛ ਰਿਹਾ, ਐਸੀ ਕਿੜੀ ਕਿੜੀ ਚੀਜ਼ਾਂ ਨੇ ਜਿਵੇਂ-ਜਿਵੇਂ ਇਨਵੈਸਟ ਕਰਕੇ ਡਬਲ ਪੈਸਾ ਹੋਵੇ। ਜਿਵੇਂ ਗੋਲਡ ਹੋ ਗਿਆ ਓਦ ਚ ਵੀ ਅਸੀ ਇਨਵਸਟ ਕਰ ਸਕਦੇ ਆ ਪੈਹਾ ਮੈਂ ਤਾਨੂੰ ਉਹੀ ਤੇ ਪੁੱਛ ਰਿਹਾ ਸੀ, ਮੈਂ ਤਾਨੂੰ ਉਹੀ ਤੇ ਪੁੱਛ ਫੇਰ ਦੱਸੋ ਨਾ ਫੇਰ ਕਿਹੜੀ ਕਿਹੜੀ ਚੀਜ਼ਾਂ ਨੇ?
ਉਹ ਤਾਂ ਮੈਂ ਇਨਵੇਸਟ ਬਾਰੇ ਉਹੀ ਤਾਂ ਦੱਸ ਰਿਹਾ ਮੈਂ।
ਹਾਂਜੀ ਹਾਂਜੀ ਦੱਸੋ ਫਿਰ?
ਬਈ ਤੁਸੀਂ ਮੈਰਿਡ ਹੋ, ਅਨਮੈਰਿਡ ਹੋ?
ਮੈਂ ਤਾਂ ਜੀ ਅਨਮੈਰਿਡ ਹਾਂ।
ਅੱਛਾ ਫੇਰ ਨੀ ਤੁਹਾਨੂੰ ਸਮਝ ਆਣੀ ਨਾ, ਬਈ
ਕਿਉਂ?
ਹੈਲੋ।
ਹਾਂਜੀ ਹਾਂਜੀ।
ਆਵਾਜ਼ ਕੱਟ ਰਹੀ ਵੀਰੇ ਤੁਹਾਡੀ ਬਿਲਕੁਲ।
ਹੁਣ ਆ ਰਹੀ ਏ ਜੀ ਆਵਾਜ਼।
ਹੈਲੋ।
ਹੈਲੋ।
ਨਾਹੀ ਹਾਂਜੀ।
ਹਾਂਜੀ ਹਾਂਜੀ ਦੱਸੋ, ਦੱਸੋ ਦੱਸੋ ਜੀ ਕੀ ਕਹਿ ਰਹੇ ਤੁਸੀਂ?
ਹਾਂਜੀ, ਤੁਸੀਂ ਦੱਸੋ ਇਨਵੈਸਟ ਬਾਰੇ ਟੋਪਿਕ ਤੁਸੀਂ ਛੇੜਿਆ ਜੀ ਫੇਰ ਮੈਂ ਦੱਸੂ?
ਮੈਂ ਤੇ ਤੁਹਾਨੂੰ ਉਹੀ ਕਹਿ ਰਿਹਾ ਕਿ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਪ੍ਰੋਪਰਟੀ ਚ ਇਨਵੈਸਟ ਕਰ ਲਈਏ, ਗੋਲਡ ਇਚ ਹੋਰ ਜਿੱਦਾਂ ਤੁਸੀਂ ਆ ਦੇਖੋ ਸਾਨੂੰ ਮਤਲਬ ਦੁਬਈ ਚ ਵੀ ਇਨਵੈਸਟ ਕਰਨਾ ਚਾਹੀਦਾ ਪੈਸਾ, ਕਿਉਂਕ ਟੈਕਸ ਨੀ ਹੁੰਦਾ ਨਾ, ਹੁਣ ਦ ਪਤਾ ਕੀ ਏ ਜ
ਇਨਵੈਸਟ ਟੈਕਸ ਦੀ ਗੱਲ ਆ ਗਈ ਨਾ ਹਾਂਜੀ।
ਐਵੇ ਬੈਂਕ ਅਗਰ ਤੁਸੀਂ ਤੁਸੀਂ ਬੈਂਕ ਚ ਅਗਰ ਰੱਖੋਗੇ ਨਾ ਪੈਸਾ ਤੇ ਉਹਦਾ ਕਿੰਨਾ ਰਿਟਰਨ ਮਿਲਦਾ ਐ ਸਾਲ ਦਾ, ਨਾ ਨਾ ਡਬਲ ਨਹੀਂ ਹੋਏਗਾ ਉਹਦਾ ਛੇ ਸੱਤ
ਉਹ ਵੀ ਇਸਵੇਸਟ ਆ, ਉਹ ਵੀ ਇਨਵੇਸਟ ਆ, ਡਬਲ ਨੀ ਹੋਏਗਾ, ਉਹ ਵੀ ਇਸਵੇਸਟ ਆ।
ਇਨਵੈਸਟ ਹੈਗਾ ਜੀ, ਮੇਰਾ ਕਹਿਣ ਦਾ ਮਤਲਬ ਹੈਗਾ ਕਿ ਰਿਟਰਨ ਬੜਾ ਘੱਟ ਪੈਦਾ ਹੈਗਾ ਨਾ ਜੀ।
ਹਾਂਜੀ।
ਹਾਂਜੀ ਤੇ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਤੁਹਾਡਾ ਹਿਸਾਬ ਨਾਲ ਐਸੀ ਕਿਹੜੀ ਚੀਜ਼ ਆ ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋਵੇ ਔਰ ਚੀਜ਼ ਚ ਇਨਵੈਸਟ ਕਰਨਾ ਚਾਹੀਦਾ ਸਾਨੂੰ।
ਬਈ ਕੀਹਦੇ ਚ ਇਨਵੈਸਟ ਕਰਨਾ ਚਾਹੀਦਾ, ਤੁਸੀਂ ਅਈ ਤੁਸੀਂ ਸਹੀ ਕਿਹਾ ਬਈ ਜਿਵੇਂ ਬੈਂਕ ਹੋ ਗਿਆ
ਹਾਂਜੀ।
ਬੈਂਕ ਚ ਅਗਰ ਅਸੀਂ ਇਨਵੈਸਟ ਕਰਾਂਗੇ ਤਾਂ ਫਿਰ ਸਾਲ ਭਰ ਦਾ ਉਨੀ ਹੀ ਉਹਨਾਂ ਦੀ ਤਰਫ਼ੋਂ ਲੋਸ ਥੋੜ੍ਹੀ ਨਾ ਮਿਲਦਾ ਆ।
ਨਹੀਂ ਨਹੀਂ ਸੱਤ ਅੱਠ ਪ੍ਰਸੈਂਟ ਦਿੰਦਾ ਸੀ ਬੈਂਕ।
ਹਾਂਜੀ ਉਹ ਤਾਂ ਹੈ, ਦਸ ਪ੍ਰਸੈਂਟ ਮੰਨ ਲਓ ਬੈਂਕ ਤਰਫੋਂ ਆਉਂਦਾ।
ਹਾਂਜੀ ਹਾਂਜੀ ਬਹੁਤ ਘੱਟ ਆ ਜੀ, ਮੈਂ ਤਾਂ ਤੁਹਾਨੂੰ ਉਹੀ ਕਹਿਣਾ ਚਾਹਵਾਂਗਾ ਅਗਰ ਜਿਵੇਂ ਬੰਦਾ ਪ੍ਰੋਪਰਟੀ ਚ ਇਨਵੈਸਟ ਕਰਦਾ ਨਾ ਜੀ, ਉਹ ਚ ਘੱਟ ਤੋਂ ਘੱਟ ਤੀਹ ਚਾਲੀ ਪ੍ਰਸੈਂਟ ਸਾਨੂੰ ਰਿਟਰਨ ਮਿਲਦਾ ਉਸ ਚੀਜ਼ ਦਾ।
ਹਾਂਜੀ ਹਾਂਜੀ। ਬਾਕੀ ਤੁਸੀਂ ਦੱਸੋ ਮੈਨੂੰ ਤਾਂ ਏਨੀ ਮਤਲਬ ਇਨਵੈਸਟ ਬਾਰੇ ਨੋਲਜ ਨੀ ਤੁਸੀਂ ਦੱਸੋ ਬਾਕੀ?
ਅੱਛਾ ਅੱਛਾ, ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਜੀ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਸਾ ਜੋੜਨਾ ਚਾਹੀਦਾ ਕਿਉਕਿ ਉਹਦੀ ਤਾਂ ਹੀ ਜ਼ਿੰਦਗੀ ਬਤੀਤ ਹੋਏਗੀ। ਬਿਨਾਂ ਪੈਸੇ ਤੋਂ ਤੁਹਾਨੂੰ ਪਤਾ ਕੋਈ ਪੁੱਛਦਾ ਨੀ ਹੈਗਾ। ਜੇ ਬੰਦੇ ਕੋਲ ਪੈਸਾ ਹੈਗਾ ਤਾਂ ਹੀ ਕੋਈ ਪੁੱਛੇਗਾ, ਨੀ ਤੇ ਕੋਈ ਵੈਲਿਊ ਨਹੀਂ।
ਹਾਂਜੀ, ਹਾਂਜੀ ਜਦੋਂ ਪੈਸਾ ਉਹੀ ਪੁੱਛਣਾ ਆਏਗਾ, ਹਾਂਜੀ।
ਬਿਲਕੁਲ ਜੀ, ਹੁਣ ਤੁਸੀਂ ਇਹ ਵੇਖੋ, ਤੁਸੀਂ ਕੁਛ ਵੀ ਤੁਸੀਂ ਕੁਛ ਵੀ ਖ਼ਰੀਦਣਾ ਹੈਗਾ ਤੁਹਾਨੂੰ ਪੈਸੇ ਤੋਂ ਬਿਨਾਂ ਦੇ, ਲੈ ਨੀ ਸਕਦੇ ਤੁਸੀਂ।
ਨਹੀਂ, ਨਹੀਂ ਲੈ ਸਕਦੇ, ਹਾਂਜੀ।
ਪਤਾ ਕਿ ਐ ਜੀ, ਜਿਵੇਂ ਬੰਦਾ ਮਿਹਨਤ ਕਰਦਾ ਨਾ, ਬੰਦਾ ਜ਼ਿਆਦਾ ਮਿਹਨਤ ਨਾਲ ਅਮੀਰ ਨੀ ਹੁੰਦਾ। ਥੋੜ੍ਹਾ ਉਹਨੂੰ ਦਿਮਾਗ ਵੀ ਲਾਣਾ ਪੈਂਦਾ, ਕਿ ਮੈਂ ਕਿਸ ਚੀਜ਼ 'ਚ ਪੈਸਾ ਇਨਵੈਸਟ ਕਰਾਂ ਕਿ ਉਹਦੇ ਨਾਲ ਡਬਲ ਹੋਵੇ।
ਹਾਂਜੀ, ਸਹੀ ਗੱਲ ਹੈ।
ਤੁਸੀਂ ਕੀ ਕਰਦੇ ਹੋ ਜੀ?
ਅਸੀਂ, ਮੈਂ ਅਸੀਂ ਸਟੱਡੀ ਕਰ ਰਹੇ ਹ ਨਾ।
ਅੱਛਾ।
ਅ ਇਨਵੈਸਟਮੈਂਟ ਵਗੈਰਾ ਜੋ ਤੁਸੀਂ ਚੀਜ਼ਾਂ ਕਹਿ ਰਹੇ ਹੋ ਮਤਲਬ ਇਨਵੈਸਟਮੈਂਟ, ਇਹ ਸਭ ਚੀਜ਼ਾਂ ਪਲੱਸ ਵਨ ਯਾ ਪਲੱਸ ਟੂ ਵਿੱਚ ਆ ਕੇ ਸਮਝ ਆਉਂਦੀਆਂ ਨਾ। ਅਕਾਊਂਟ ਵਗੈਰਾ ਵਿਚ, ਤੇ ਹਜੇ ਤਾਂ ਮੇਰੀ, ਹਾਂਜੀ ਟੈਥ ਚੱਲ ਰਹੀ ਤਾਂ ਕਰਕੇ।
ਨਹੀਂ ਠੀਕ ਹੈ ਜੀ ਠੀਕ ਹੈ, ਮੈਂ ਨਹੀਂ, ਨਹੀਂ ਮੈਂ ਤੁਹਾਨੂੰ ਸਮਝਾ ਰਿਹਾਦਾ ਕਿ
ਨਹੀਂ ਉਹ ਤਾਂ ਹੈ, ਹਾਂ ਉਹ ਵੀ ਸਹੀ ਗੱਲ ਹੈ ਹਾਂਜੀ।
ਹਾਂਜੀ। ਪਤਾ ਕੀ ਹੈ ਜੀ ਜੇ ਬੰਦੇ ਕੋਲ ਪੈਸੇ ਪੈਸਾ ਨਹੀਂੀ ਹੋਏਗਾ ਨਾ, ਤੇ ਉਹਦੀ ਕੋਈ ਵੈਲਿਊ ਨੀ ਹੈਗੀ ਅੱਜ
ਹਾਂਜੀ, ਹਾਂਜੀ।
ਹਰ ਚੀਜ਼ ਵਿਚ ਪੈਸਾ ਲੱਗਦਾ ਜੀ, ਜੇ ਤੁਸੀਂ ਆਪਣੇ ਬੱਚਿਆਂ ਬਾਰੇ ਫਿਊਚਰ ਹੀ ਸੋਚੋਗੇ ਪੈਸਾ ਉਹਸਤੇ ਜੋੜੋਗੇ ਤੁਸੀਂ, ਉਹਨਾ ਨੂੰ ਤਾਂ ਹੀ ਪੜਾਓ ਲਿਖਾਓਗੇ ਨਾ ਜੀ।
ਹਾਂਜੀ, ਹਾਂਜੀ ਉਹ ਤਾਂ ਹੈ ਸਹੀ ਗੱਲ, ਪੈਸਾ ਹੈ ਤਾਂ ਸਬ ਕੁਛ ਐ ਨਾ।
ਬਿਲਕੁਲ, ਤਾਨ ਦੇਖੋ ਕੋਈ ਰਿਸ਼ਤੇਦਾਰ ਨੀ ਪੁੱਛਦਾ ਅਗਰ ਜੇ ਪੈਸਾ ਨੀ ਐ ਤੇ।
ਹਾਂਜੀ ਹਾਂਜੀ, ਬਈ ਇਨਵੈਸਟ ਕਰਨ ਦਾ ਹੀ ਫਾਇਦਾ ਜਿੰਨਾ ਇਨਵੈਸਟ ਕਰੋਗੇ ਉਓਨਾ ਵਧੀਆ ਹੋਏਗਾ। ਜਿਵੇਂ ਕਿ ਬਈ ਇਨਵੇਸਟ ਅਸੀਂ ਨੀ ਕਰ ਰਹੇ, ਜਿਵੇਂ ਕਿ ਫੋਨ ਵਾਲੇ ਕਮਾ ਲੈਂਦੇ ਆ ਜਿਵੇਂ ਅਸੀਂ ਕੋਈ ਚੀਜ਼ ਕਿਸ਼ਤਾਂ ਤੇ ਲੈਦੇ ਪਏ ਹਾ, ਉਹ ਉਹ ਫੇਿਰ ਉਹਨਾ ਨੂੰ ਫਾਇਦਾ ਹੁੰਦਾ। ਉਹਨਾਂ ਨੂੰ ਦੁਕਾਨਦਾਰ ਲੈਣ ਬਈ, ਉਹਨਾਂ ਕੋਲ ਪੈਸਾ ਆ ਰਿਹਾ ਵ ਫਾਲਤੂ ਥੋੜਾ ਜਿਹਾ, ਦਸ ਪ੍ਰਸੈਂਟ ਮੰਨ ਲੋੋ। ਹਾਂਜੀ, ਹਾਂਜੀ ਉਹੀ ਚੀਜ਼ ਹੋ ਗਈ ਜਿਵੇਂ ਕਿਸੇ ਕੋ ਲੈ ਰ ਹਾਂਜੀ ਜਿਵੇਂ ਕੂਲਰ ਲੈ ਰ ਆ, ਜਿਵੇਂ ਮਹਿੰਗਾ ਫੋਨ, ਹਾਂਜੀ। ਮਹਿੰਗਾ ਫੋਨ ਲ
ਬਸ ਇਹੀ ਹੈਗਾ ਨਾ ਜੀ, ਈ ਐਮ ਆਈ ਜਿਵੇਂ ਬੰਦਾ ਦੂਸਰਾ ਬੰਦਾ ਤੇ ਚਲੋ ਏ ਐਮ ਆਈ ਤੇ ਕਰਾ ਲੈਂਦਾ, ਕਸਟਮਰ ਨੂੰ ਜਿਹੜਾ ਹੁੰਦਾ ਨਾ ਜੀ ਦੂਸਰਾ ਜਿਹੜਾ ਮਤਲਬ ਈ ਐਮ ਦਾ ਕਰਦਾ, ਉਹਨੂੰ ਕੰਪਨੀ ਵੱਲੋਂ ਪੈਸਾ ਮਿਲ ਜਾਂਦਾ ਹੈ ਔਰ ਕੰਪਨੀ ਆਰਾਮ, ਰਾਮ ਨਾਲ ਲੈਂਦੀ ਪੈਸਾ।
ਹਾਂਜੀ।
ਬਸ ਇਹੀ ਚੀਜ਼ ਹੈਗੀ, ਕੰਪਨੀ ਨੂੰ ਇਹ ਫਾਇਦਾ ਹੁੰਦਾ ਕਿ ਕੰਪਨੀ ਇੱਕ ਤਰਾ ਦਾ ਪੈਸਾ ਇਨਵੈਸਟ ਕਰਦੀ ਹੈ, ਫਿਰ ਉਹਨੂੰ ਥੋੜਾ ਜਿਹਾ ਦੁਗਣਾ ਮਿਲ ਜਾਂਦਾ। ਬਸ ਇਹ ਫਾਇਦਾ ਹੁੰਦਾ।
ਹਾਂਜੀ ਵੀ ਇਕ ਕਿਸਮ ਦਾ ਪੈਸਾ ਹੀ, ਹਾਂਜੀ ਹਾਂਜੀ।
ਹੁਣ ਬੈਂਕ ਹੀ ਤੁਸੀਂ ਵੇਖੋ, ਜੇ ਤੁਸੀਂ ਰੱਖੋਗੇ ਗੋਲਡ -ਗੁਲਡ ਰੱਖੋਗੇ ਅਗਰ ਉਹਦੀ ਕੋਈ ਵੈਲਿਊ ਨਹੀਂ ਵੱਧਣੀ, ਅਗਰ ਤੁਸੀਂ ਕੋਈ ਉਹਨੂੰ ਅਐਸੀ ਚੀਜ਼ ਇਨਵੈਸਟ ਕਰੋਗੇ ਨਾ ਜੀ, ਉਹਦੀ ਕੀਮਤ ਵੱਧੇਗੀ ਵੱਧੇਗੀ।
ਹਾਂਜੀ
ਉਹਦੇ ਹੁਣ ਬੰਦੇ ਤੋਂ ਉੱਪਰ ਹੁੰਦਾ ਕਿ ਉਹਨੇ ਕਿਸ ਹਿਸਾਲ ਦੀ ਦਿਮਾਗ ਲੈਣਾ ਇਨਵੈਸਟਮੈਂਟ ਕਰਨੀ।
ਰ ਹਾਂਜੀ।
ਹ ਵੈਸੇ ਤੁਹਾਡੇ ਵੈਸੇ ਵੀ ਜਿਵੇਂ ਤੁਸੀਂ ਅਗਰ ਫਿਊਚਰ ਜਿਵੇਂ ਤੁਸੀਂ ਪੈਸੇ ਜੋੜੋਗੇ ਤਾਂ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਕਿਸ ਚੀਜ ਇਨਵੈਸਟ ਕਰਨਾ ਚਾਹੋਗੇ ਜੀ
ਬਈ ਦੇਖਲੋ ਜਿਵੇਂ ਅਸੀਂ ਹੁਣ ਅਗਰ ਮੈ ਪੈਸਾ ਜੋੜਿਆ ਮਤਲਬ ਕਿ ਸਮਾਨ ਲੈਨ ਆਸਤੇ ਵੀ ਜੋੜ, ਕਈ ਜੋੜਦੇ ਕਈਆ ਦਾ ਡਰੀਮ ਹੁੰਦਾ ਵੀ ਐ ਚੀਜ ਲੈਨੀ ਆ, ਕੋਈ ਬਾਈਕ ਲੈਨੀ, ਕੋਈ ਬੁਲਟ ਲੈਨੀ ਆ ਪਹਿਲੇ ਤਾ ਕੋਈ ਚੀਜਾ ਈ ਬਣਾਂਦਾ ਆ ਕਾਰ ਦੀ ਕੋਈ ਚੀਜ ਲੈਨੀ ਆ।
ਹਾਂ, ਬੰਦਾ ਪੈਲੇ ਸ਼ੌਕ ਪੂਰਾ ਕਰਦਾ ਮਤਲਬ
ਹਾਂਜੀ, ਸ਼ੌਕ ਪੂਰਾ ਕਰਦਾ ਤੇ ਮੈਂ ਓਹੀ ਕਹਿਣਾ ਚਾਹਾਂਗਾ ਵੀ ਪੈਲੇ ਸ਼ੌਕ ਪੂਰਾ ਕੀਤਾ ਤਾ ਜਾ ਕੇ ਥੋੜੇ ਬੋਤ ਪੈਸੇ ਹੋਰ ਜੋੜੇ ਅੱਗੇ ਜਰੂਰਤ ਵਾਸਤੇ, ਵੀ ਬੋਤ ਬੋਤ ਹੁੰਦਿਆ ਯੂਸ ਕਰਨ ਵਾਸਤੇ, ਹਾਂਜੀ ਐਮਰਜੈਂਸੀ ਦੀ ਲੋੜ ਪੈ ਜਾਂਦੀ, ਹਾਂਜੀ।
ਕਿਤੇ ਰਿਸ਼ ਰਿਸ਼ਤੇਦਾਰ ਦਾ ਵਿਆਹ ਆ ਗਿਆ, ਓਥੇ ਚਲੋ ਬੰਦਾ ਵੇਖਦਾ ਨੀ ਕੱਪੜੇ ਕੱਪੜਾ ਕੁਪੜਾ ਲੈ ਲੈਂਦਾ ਐ। ਹੋਰ ਵੀ ਤੁਸੀ ਐ ਜੈਵੇ ਬੰਦਾ ਕੰਮ ਕਰ ਰਿਆ, ਜੈਵੇ ਓਹਦੇ ਕੋਲ ਕੰਮ ਨੀ ਹੈ, ਇਨਸ ਜੈਵੇ ਬੰਦੇ ਨੇ ਪੈਸਾ ਜੋੜਿਆ ਦਾ ਓਹਦੇ ਕੰਮ ਤੇ ਆਏਗਾ ਹੀ ਨਾ ਜੀ।
ਹਾਂਜੀ, ਹਾਂਜੀ ਜਿਵੇ ਤੁਸੀਂ ਵੇਖਲੋ ਕੋਈ ਫੈਸਟੀਵਲ ਵਿੱਚ ਕਿੰਨਾ ਪੈਸਾ ਲੱਗ ਜਾਂਦਾ ਆ, ਫੈਸ ਫੈਸਟੀਵਲ ਵੇਲੇ ਬੋਤ ਲੋੜ ਹੋਂਦਾ ਐ ਜਿਵੇ ਦੀਵਾਲੀ ਵਗੈਰਾ 'ਚ
ਬਿਲਕੁਲ ਜੀ, ਬਿਲਕੁਲ ਬਸ ਓਹੀ ਗੱਲ ਐ ਨਾ ਜੀ
ਹਾਂਜੀ। ਬਸ, ਸਈ ਕੈ ਰਏ ਓ ਤੁਸੀ ਮਤਲਬ ਕਿ ਜੇ ਫੈਸਟੀਵਲ ਦਾ ਕੋਈ ਤਿਉਹਾਰ ਆ ਗਿਆ ਉੱਧਰੋਂ ਵੀ ਮਤਲਬ ਕਿ ਸਾਨੂੰ ਮੰਨ ਲਓ ਕੋਈ ਔਫਰ ਮਿਲਦਾ, ਫੇਰ ਉਹ ਕਸਟਮਰ ਅਸਤੇ ਫੈਦਾ ਹੁੰਦਾ।
ਓਹ ਤੇ ਐ ਜੀ ਪਤਾ ਕੀ, ਅੱਜ-ਕੱਲ ਤੇ ਹਰ ਬੰਦਾ ਕੈਂਦਾ ਕਿ ਮੈ ਪੈਸੇ ਕਮਾਵਾ ਹਰ ਬੰਦੇ ਨੂੰ ਜੀ ਪੈਸਾ ਕਮਾਣਾ। ਬਸ ਇਹ ਗੱਲ ਹੈਗੀ ਏ। ਮੈ ਤੇ ਮੈ ਤੁਹਾਨੂੰ ਓਹ ਪੁੱਛ ਰਿਹਾ ਸੀ ਤਾਡੇ ਹਿਸਾਬ ਨਾਲ ਕੀ ਬੰਦੇ ਨੂੰ ਕਿਸ ਚੀਜ 'ਚ ਪੈਹਾ ਇਨਵੈਸਟ- ਕਰਨ ਚਾਈਦਾ, ਤਾਡਾ ਕੀ
ਹਾਂਜੀ। ਮਤਲਬ ਬਈ ਬੀ ਡਬ ਤ ਲਾਵੇ।
ਹਾਂਜੀ, ਹਾਂਜੀ, ਮਤਲਬ, ਹਾਂਜੀ
ਹਾਜੀ ਆਹੀ ਤਾਡੇ ਤੁਆਡੇ ਤਰੀਕੇ ਨਾਲ ਹੋ ਜਾਵੇ ਜਿਵੇ ਕਿ ਬੈਂਕ ਇਚੀ ਜੋੜਨਾ, ਬੈਂਕ ਵਿੱਚ ਹੀ ਮਤਲਬ ਜਿੰਨਾ ਜਿਆਦਾ ਜੋੜੋ, ਓਨਾ ਹੀ ਟੈਨ ਪਰਸੈਂਟ ਆਂਦਾ ਆ। ਜਿੰਨੇ ਜਿਆਦਾ ਪੈਸੇ ਹੋਣ।
ਠੀਕ ਐ ਜੀ, ਤੁਸੀ ਫੇਰ ਸੋਚ ਕੇ ਦੱਸਣਾ ਮੈਨੂੰ। ਚਲੋ ਚੰਗਾ ਜੀ, ਸਸ੍ਰੀ ਕਾਲ ਜੀ।
ਸਾਸ੍ਰੀ